ਹੈਲੋ, ਸਤਿ ਸ੍ਰੀ ਕਾਲ ਜੀ। ਹਾਂਜੀ, ਦੱਸੋ, ਸਭ ਵਧੀਆ?
ਹੂੰ। ਤੁਸੀਂ ਠੀਕ ਔ?
ਬਾਦ ਤੁਹਾਡਾ ਫੋਨ ਆਯਾ।
ਹਾਂਜੀ, ਹਾਂਜੀ, ਹਾਂਜੀ। ਉਹ ਨਾ, ਮੈਂ ਪੁੱਛਣਾ ਸੀ ਕਿ ਤੁਸੀਂ ਸਬਜ਼ੀਆਂ ਕਿੱਦਾਂ ਉਗਾਉਂਦੇ ਹੋ, ਤੁਸੀਂ ਆਪਣੇ ਘਰ? ਮੈਂ ਨਾ ਉਹ ਗਮਲੇ ਲਿਆਈ ਸੀ। ਮੈਂ ਕਿਹਾ, ਕੁਛ ਨਾ ਜ਼ਰੂਰਤਮੰਦ ਚੀਜ਼ਾਂ, ਜਿੱਦਾਂ ਰੋਜ਼ ਦੇ ਯੂਜ ਆਨ ਦਿਆਂ ਸਬਜ਼ੀਆਂ ਮੈਨੂੰ ਦੱਸੋ? ਹਾਂਜੀ, ਹਾਂਜੀ। ਹਾਂਜੀ, ਹਾਂਜੀ, ਹਾਂਜੀ, ਹਾਂਜੀ। ਮੈਂ ਕਿਹਾ ਰੋਜ਼ ਉਹ ਅੱਛੇ ਤਰੀਕੇ ਨਾਲ ਲਗਾਣੇ ਆ। ਮਤਲਵ, ਕਿਹੜੇ ਲਗਾਣੇ ਚਾਹੀਦੇ ਨੇ ਮੈਨੂੰ?
ਇਹ ਬੈਂਗਣ ਦਾ ਲਗਾਓ। ਘਰ ਬੈਂਗਣ ਦਾ ਲਗਾ ਸਕਦੇ ਔ, ਟਮਾਟਰ ਦਾ ਲਗਾ ਸਕਦੇ ਔ। ਹਰੀ ਮਿਰਚ ਦਾ ਨੀ ਲਗਾਣਾ। ਨਿੰਬੂ ਦਾ ਨੀ ਲਗਾਣਾ ਘਰ ਚ, ਨਾ ਨਿੰਬੂ ਹਰੀ ਮਿਰਚ ਦਾ ਪੌਦਾ ਨੀ ਲਗਾਂਦੇ।
ਅੱਛਾ, ਅੱਛਾ, ਅੱਛਾ। ਚੰਗੇ ਵੇਲੇ ਦੱਸ ਤਾਂ ਮੈਂ ਤੇ ਲਗਾਣ ਲੱਗੀ ਸੀ ਮੇਰੇ
ਨਹੀਂ, ਨਹੀਂ, ਨਹੀਂ, ਨਹੀਂ। ਇਹ ਦੋਨੋ ਚੀਜ਼ਾਂ ਨਹੀਂ ਲਗਾਂਦੇ। ਹੋਰ ਸਭ ਪੌਦੇ ਤੁਸੀਂ ਲਗਾ ਸਕਦੇ ਓ। ਕਰੇਲੇ ਦਾ ਲਗਾ ਲਓ। ਜਿਸ ਤਰ੍ਹਾਂ ਤੁਸੀਂ ਕਦੀ ਕਰੇਲੇ ਸਬਜ਼ੀ ਵਗੈਰਾ ਲਿਆਂਦੇ ਓ। ਕੋਈ ਲਾਲ ਕਰੇਲਾ ਵਿੱਚੋਂ ਨਿਕਲ ਆਂਦਾ ਹੈ ਨਾ, ਜਿਸ ਤਰ੍ਹਾਂ ਲਾਲ ਹੁੰਦਾ ਏ
ਹਾਂਜੀ, ਹਾਂਜੀ।
ਤੇ ਉਹ ਲਾਲ ਲਾਲ ਉਪਰੋਂ ਹਟਾ ਕ ਵੀ ਥੱਲੇ ਨਿਕਾਲੋਗੇ ਪੱਕਾ ਦਾ ਬੀਜ ਨਿਕਲੇਗਾ। ਤੇ ਮਿੱਟੀ ਦੇ ਵਿੱਚ ਉਹ ਬੀਜ ਉਲਟਾ ਕਰ ਲਗਾ ਦਉ।
ਅੱਛਾ।
ਹਾਂਜੀ। ਉੱਪਰ ਗੋਇਆ ਪਾਓ ਮਿੱ ਟੀ ਪਾਓ।
ਅੱਛਾ।
ਹਾਂਜੀ, ਬਸ ਹੋਰ ਕੁਛ ਖਾਦ ਨੀ ਪਾਂਦੇ। ਬਸ ਸਿਰਫ ਗੋਇਆ ਵਗੈਰਾ ਹੀ ਪੈ ਜਾਏ ਨਾ ਇਹ ਤੇ ਨਾਲੇ ਬਹੁਤ ਅੱਛਾ ਆ ਜਾਂਦਾ।
ਬਹੁਤ ਵਧੀਆ। ਹਾਂ ਉਹੀ ਤੇ, ਉਹ ਬਿਲਕੁਲ ਸਾਨ ਨੈਚੁਰਲ ਹੋਣਗੇ। ਕਿਉਂਕਿ ਬਾਜ਼ਾਰ ਦੇ ਜਿਹੜੇ ਨੇ ਦ ਕੋਈ ਸਬਜ਼ੀ ਨੀ ਆਂਦੀ। ਕੋਈ ਫਰੂਟ ਨੀ ਆਂਦਾ ਵਿਆ। ਕੋਈ ਚੀਜ਼ ਨੀ ਏ। ਇੱਥੋਂ ਤੱਕ
ਖਰਬੂਜੇ ਵਗੈਰਾ ਵੀ ਖਾ ਲੋੋ ਨਾ ਤੇ ਬੜਾ ਹੀ ਮੂੰਹ ਖਰਾਬ ਹੋ ਜਾਂਦਾ। ਪਤ
ਹਾਂ-ਹਾਂ। ਬਿਲਕੁਲ, ਇਹ ਤੇ ਸੇਮ ਸਾਡੇ ਨਾਲ ਸੱਚੀ ਪਰਸ ਪਰਸੋਂ ਹੋਇਆ।
ਮੂੰਹ ਸਾਰਾ ਅੰਦਰੋਂ ਛਿੱਲਿਆ ਗਿਆ।ਗਲਾ ਦੁਖੇ, ਮੂੰਹ ਸਾਰਾ ਦੁਖ ਰਿਹਾ ਸੀ।
ਸੀ, ਮੈਨੂੰ ਲੱਗਿਆ ਮੈਨੂੰ ਸਿਰਫ਼ ਪੇਟ ਖਰਾਬ
ਜੀਭ ਵੀ ਸਾਰੀ, ਜੀਭ ਵੀ ਸਾਰੀ ਸਾਈਡਾਂ ਤੋਂ ਇੰਝ ਹੋ ਗਈ ਸੀ, ਜਿਸ ਤਰ੍ਹਾਂ ਛਿੱਲੀ ਜਾਂਦੀ ਹੈ। ਕਿਸੇ ਚੀਜ਼ ਦਾ ਸਵਾਦ ਨੀ ਆ ਰਿਹਾ ਸੀ।
ਦੱਸੋ। ਹਾਂ ਤੇ ਬਹੁਤ ਕਿੰਨਾ ਬੁਰਾ ਹਾਲ। ਹਾਂ, ਬਹੁਤ ਬੁਰਾ ਹਾਲ। ਤਾ ਦਾ ਏ ਲੋਕਾਂ ਨੇ ਇੰਨੀ ਸ ਸਬਜ਼ੀਆਂ ਵਿੱਚ ਮਿਲਾਵਟ ਹੁੰਦੀ ਵੀਈ ਹੈ। ਸਬਜ਼ੀਆਂ
ਹਰ ਚੀਜ਼ ਚ ਮਿਲਾਵਟ ਹੈ ਜੀ। ਕਿਸ ਚੀਜ਼ ਤੋਂ ਬਚ ਚਾਂਗੇ
ਉਹੀ ਤੇ, ਸਭ ਦੁੱਧ ਤੱਕ ਇੰਨਾ ਪਾਣੀ ਪਾਉਂਦੇ। ਸਾਡੇ ਘਰ ਦੇ ਸਾਹਮਣੇ ਅਸੀਂ ਤੇ ਖੁੱਦ ਦੇਖਦੇ ਹਾਂ, ਰੋਜ਼। ਭਾਈ ਸਾਈਕਲ ਖੜਾ ਕਰਦਾ ਤੇ ਉਹ ਭਾਂਡੇ ਦੇ ਵਿੱਚ ਨਾ ਇੱਧਰੋਂ ਉਧੱਰ ਦੇਖੇਗਾ। ਸਾਡੇ ਤੇ ਚਲੋ ਕੈਮਰੇ, ਪਤਾ ਚੱਲ ਜਾਂਦਾ। ਅਸੀਂ ਉਪਰ ਛੱਤ ਤੇ ਖੜੇ ਹੋਈਏ ਨਾ, ਬਾਲਕਨੀ ਚ ਤੇ ਪਤਾ ਚੱਲ ਜਾਂਦਾ ਹੈ। ਛੋਟੀ ਜਿਹੀ ਬਾਲਕਨੀ ਹੈ। ਖੜੇ ਹੋ ਜਈਦਾ ਤੇ ਉਹ ਸਾਡੇ ਸਾਹਮਣੇ ਕਈ ਵਾਰ ਸੀ ਨਾ ਹਲਕੇ ਜੇ ਇੱਧਰ ਨੂੰ ਰਹੀਦਾ ਨਾ ਤੇ ਉਹ ਮੱਗਾ ਭਰਦਾ ਹੈ ਪਾਣੀ ਦਾ, ਟੂਟੀ ਤੋਂ। ਤੇ ਦੁੱਧ ਚ ਪਾ ਦੇਗਾ। ਹੋਏ ਹੋਏ ਅਸੀਂ ਦੋ ਤਿੰਨ ਵਾਰੀ ਦਾ ਏਦਾਂ ਦੇਖਿਆ ਫੇਰ ਅਸੀਂ ਜਾਣ ਕੇ ਜਿਸ ਦਿਨ ਪਾਣਾ ਨਾ ਫੇਰ ਅਸੀਂ ਖਲੋ ਜਾਣਾ ਫੇਰ ਅਸੀਂ ਤੁਸੀਂ ਦੇਖਦੇ ਰਹਿਣਾ ਤੇ ਫੇਰ ਨਾ ਇਹਨੇ ਦੇਖ ਲਿਆ ਸਾਨੂੰ ਕਿ ਸਾਨੂੰ ਪਤਾ ਚੱਲ ਗਿਆ ਤੇ ਹੁਣ ਇਹਨੇ ਰਸਤਾ ਬਦਲਤਾ ਹੁਣ ਇਹ ਉੱਧਰ ਨਹੀਂ ਆਉਂਦਾ ਪਾਣੀ ਭਾਲ ਤੇ ਉਹ ਜਿਸਨ ਕਦੇ ਕਦੇ ਨਿਕਲਦਾ ਹੈ ਨਾ ਤੇ ਡੈਡੀ ਉਹਨੂੰ ਛੇੜਦੇ ਨੇ ਡੈਡ ਕਹਿੰਦੇ ਨੇ ਕਿ ਅਹ ਕਿਉਂ ਬਈ ਹੁਣ ਪਾਣੀ ਨੀ ਪਾਉਂਦਾ ਹੋਇਆ ਮਤਲਬ ਏਦਾਂ ਕਰਕੇ ਤੇ ਉਹਨੂੰ ਪਤਾ ਚੱਲ ਜਾਂਦਾ ਉਹ ਹੱਸ ਕਿ ਨਿਕਲ ਜਾਂਦਾ ਤੇ ਅੱਜ ਸਾਡੇ ਸਾਹਮਣੇ ਹੀ ਹੋਰ ਵੀ ਪਾ ਦੁੱਧ ਹਰ ਚੀਜ਼ ਸਭ
ਹਮ ਹਰ ਚੀਜ਼ ਅਸੀਂ ਤੇ ਦੁੱਧ ਸਾਹਮਣੇ ਚਵਾ ਕੇ ਵੀ ਲਿਆਵਾਂਗੇ ਤੇ ਉਹ ਵੀ ਮੱਝਾਂ ਨੂੰ ਇੰਜੈਕਸ਼ਨ ਲੱਗੇ ਹੁੰਦੇ ਆ
ਹਾਂ ਉਹੀ ਤੇ
ਜ ਸ ਸਮਮਣੇ ਚਚ ਆ ਕੇ ਲਿਆਓ ਅੱਸੀ ਨੱਬੇ ਰੁਪਏ ਦਾ ਕਿੱਲੋ ਦੁੱਧ ਮਿਲ ਰਿਹਾ ਤੇ ਚਲੋ ਕੋਈ ਕਰਨੀ ਵੀ ਚਲੋ ਬਿਨਾਂ ਪਾਣੀ ਵਾਲਾ ਪਿਓਰ ਦੁੱਧ ਮਿਲ ਰਿਹਾ ਲੇਕਿਨ ਉਹ ਦੁੱਧ ਤਾਂ ਪਿਓਰ ਹੋਏਗਾ ਨਾ ਜਦੋਂ ਮੱਝ ਨੂੰ ਇੰਜੈਕਸ਼ਨ ਨਹੀਂ ਲੱਗੇਗਾ
ਬਿਲਕੁਲ ਬਿਲਕੁਲ ਹਾਂ ਇਹ ਵੀ ਹੈ ਅਸੀਂ ਤਾਂ ਏਦਾਂ ਸੋਚਦੇ ਹਾਂ ਕਿ ਸਾਹਮਣੇ ਲਿਆਦੇ ਵੀ ਹਾਂ ਬਿਲਕੁਲ ਪਿਓਰ ਦੁਧ
ਹਮ ਉਹ ਵੀ ਪਿਓਰ ਨਹੀਂ ਹੈ ਕੋਈ ਵੀ ਚੀਜ਼ ਹ ਤੇ ਪਿਓਰ ਨਹੀਂ ਹੈ
ਕੁਛ ਵੀ ਪਨੀਰ ਨਕਲੀ ਪਨੀਰ ਬਣਾਉਣ ਲੱਗ ਗਿਆ ਦੱਸੋ ਪਨੀਰ ਨਕਲੀ ਉਹਦੇ ਕੀ ਕਿਸ ਚੀਜ਼ ਦਾ ਬੰਦਾ ਹੋਏਗਾ ਸਮਝ ਤੋਂ ਬਾਾਹਰ ਹੈ। ਕਹਿੰਦੇ ਦੁੱਧ ਵੀ ਸਿੰਘਾੜੇ ਦਾ ਦੁੱਧ ਆਉਣ ਲੱਗ ਗਿਆ ਮਿਲਾਵਟ ਤੇ ਕਰਨੀ ਹੀ ਕਰਨੀ ਦੁੱਧ ਹੀ ਬਦਲਦਾ ਹੈ ਦੁੱਧ ਸਿੰਘਾੜੇ ਦਾ ਦੁੱਧ ਪਤਾ ਨੀ ਕੀ ਕੁਲੀ ਦੁੱਧ ਦੁੱਧ ਵੀਬਦਲਦਾ
ਦੁੱਧ ਸੁਵਾਦ ਹੀ ਬਦਲ ਗਿਆ ਟੇਸਟ ਹੀ ਬਦਲ ਗਿਆ।
ਹਾਂ
ਅਸੀਂ ਤੇ ਦੁੱਧ ਲੈਂਦੇ ਸੀ ਨਾ ਸਾਡੇ ਇਥੇ ਆਉਂਦਾ ਸੀ ਸਾਈਕਲ ਵਾਲਾ ਦੁੱਧ ਦੇਣ ਅਸੀਂ ਪਹਿਲਾਂ ਉਹਦੇ ਕੋਲੋਂ ਲੈਂਦੇ ਸੀ। ਸ਼ੁਰੂ ਤੋਂ ਅਸੀਂ ਮਤਲਬ ਚੁਅਵਾ ਪਹਿਲੇ ਸਾਡੇ ਸੱਸ ਸਹੁਰਰੇ ਨੇ ਮੱਝਾਂ ਗਾਵਾਂ ਰੱਖੀ ਦੀਆਂ ਸੀ। ਉਸ ਤੋਂ ਪਹਿਲੇ ਵੀ ਅਸੀਂ ਮੱਝਾਂ ਗਾਵਾਂ ਦਾ ਦੁੱਧ ਲੈਂਦੇ ਸੀ। ਤੇ ਸਾਡੇ ਮੂੰਹ ਮਤਲਬ ਕਿ ਉਹੀ ਦੁੱਧ ਲੱਗਾ ਸੀ। ਪੀ ਸਕਦੇ ਬਾਜ਼ਾਰ ਦਾ ਡੇਅਰੀ ਵਾਲਿਆਂ ਦੂਸਰਾ ਦੁੱਧ ਸਾਈਕਲ ਵਾਲਿਆਂ ਦਾ।ਤੇ ਅਸੀਂ ਚਾਹ ਬਣਾਉਣੀ ਚਾਹ ਬਣਾਉਣ ਤੋਂ ਬਾਅਦ ਚਾਹ ਇਹ ਹੋ ਜਿਸ ਤਰ੍ਹਾਂ ਕਿ ਥੱਲੇ ਨਾ ਪਾਰਲੇ ਘੋਲਿਆ ਦ ਉਰ ਜ਼ਦਾ ਜਨੀ ਦੁੱਧ ਪਾਓ ਤੇ ਚਾਹ ਇੰਨੀ ਵਧੀ ਵਧੀਆ ਬਣ ਜਾਂਦੀ ਨਾ ਦੁੱਧ ਚ ਪੱਤੀ ਪਾਈ ਹੈ। ਔਰ ਥੱਲੇ ਅਹਿੰਗ ਜਿਸ ਤਰਹ ਪਾਰਲੇ ਜਿਹਦੇ ਚਾਹ ਦੇ ਵਿੱਚ ਬਿਸਕੁਟ ਘੋਲੇ ਦੇ ਹੁੰਦੇ ਨੇ। ਮੈਂ ਕਿਹਾ ਭਈਆ ਤੂੰ ਦੁੱਧ ਬੰਦ ਕਰ ਅਸੀ ਦੁੱਧ ਨੀ ਰਹਿੰਦੇ। ਦੇਿਆ ਵਲਾਾ। ਹੋ ਮੈਂ ਤੇ ਚਾਹ ਹੀ ਨਹੀਂ ਪੀ ਪਾ ਰਹੀ ਸੀ ਮੈਂ ਬੜੀ ਮੁਸ਼ਕਿਲ ਉਹ ਥੋੜਾ। ਟਾਈਮ ਨਿਕਾਲਿਆ।
ਹਾਂ ਹੋਰ ਪੈਕਤਾ ਵਾਲੀਆਂ ਚੀਜ਼ਾਂ। ਜ ਦ ਆਉਣ ਲੱਗ ਗਏ ਨੇ ਕਈ ਅਹ ਜਿੱਦਾਂ ਅਹ ਪਤਾ ਨੀ ਕੀ-ਕੀ। ਮਤਲਬ ਮੈਗੀਆਂ ਭਣੀ ਬਣਾਈਆਂ। ਦੱਸੋ ਕੁਛ ਨੀ ਕਰਨਾ। ਉਸ ਪੂਰੇ। ਪੈਕੇਟ ਨੂੰ ਓਵਨ ਚ ਏਦਾਂ ਹੀ ਰੱਖਦੋ ਬੋਕ ਆਕਸੀਜਨ ਬਣਿਆਦਾ ਹੁੰਦਾ ਹੈ ਤੇ ਤੁਹਾਨੂੰ ਮੈਗੀ ਬਣੀ ਬਣਾਈ ਬਾਹਰ ਤੁਸੀਂ ਮੈਂ ਉਹ ਪੈਕਟ ਖ਼ਰੀਦਣਾ। ਤੇ ਉਹ ਡੱਬੇ ਵਧਹਾ ਹੋਏਗਾ। ਉਹ ਤੁਸੀਂ ਓਵਨ ਚ ਰੱਖਦੋ। ਤੇ ਉਹਨੂੰ ਓਵਨ ਨੂੰ ਸੈਟ ਕਰ ਦੋ। ਜਿੰਨੇ ਟਾਈਮ ਬਣ ਜਾਏਗੀ ਤੇ ਉਹ ਤੁਸੀਂ ਬਾਹਰ ਕੱਢਣਾ। ਤੇ ਮੈਗੀ ਬਣ ਗਈ ਦੱਸੋ ਕਿੰਨਾ ਅੰਦਰ ਇਹ ਹਾਏ ਪਾਣੀ ਅਸੀਂ ਪਾਉਂਦੇ ਹਾਂ। ਮਤਲਬ। ਤੇਲ ਅਗਰ ਅਸੀਂ ਬਣਾਈਏ ਤੇ ਓਹੀ ਤੇ ਹਾਂ। ਕਦੋਂ ਦੀ ਬਣੀ ਦੀ ਉਹ ਮਤਲਬ ਕਦੋਂ ਦਾ ਹੋਏਗਾ। ਓਵੇਂ ਜਾਦਾ ਹਾਏ-ਹਾਏ ਪਤਾ ਨੀ ਕੀ-ਕੀ। ਸੈਂਡਵਿਚ ਏਦਾਂ ਹੀ ਬਣੇ ਤੇ ਪਤਾ ਨੀ ਕਦੋਂ-ਕਦੋਂ ਦੇ। ਫਾਇਦ ਹੁੰਦੇ ਨੇ ਉਹੀ ਲੋਕੀ ਹਾਂ ਉਹ ਦੁਕਾਨਾਂ ਤੇ ਵਿਕਦੇ ਰਹਿੰਦੇ ਨੇ ਹੋਰ ਲੋਕੀ ਲੈਂਦੇ ਵੀ ਨੇ ਪਤਾ ਹੀ ਨਹੀਂ ਕਿੱਦਾਂ ਖਾਂਦੇ ਨੇ ਹਾਂ ਕੋਲ ਅਸੀਂ ਇੱਕ ਤੇ ਕੋਲ ਡਰਿੰਕ ਬਲੈਕ ਵਾਲੀ ਕੋਲਡ ਡਰਿੰਕ ਆਉਂਦੀ ਕੈਨ ਤੇ ਉਹਦੇ ਵਿੱਚ ਕੀੜੇ ਥੱਲੇ ਆਏ ਹਾਏ ਉਹ ਵੀ ਪਤਾ ਕਿੱਦਾਂ ਪਤਾ ਚਲਿਆ ਇੰਝੇ ਨਾ ਉਹ ਨਾ ਉਰੇ ਜਿੱਦਾਂ ਖੋਲੋ ਤੇ ਓਦੀ ਨਾ ਹਲਕੀ ਸੀ ਪਤਾ ਨੀ ਕਿੱਦਾਂ ਕੱਟਿਆ ਗਿਆ ਤੇ ਉਹ ਉਹ ਅਗਰ ਵਸੀ ਏਦਾਂ ਹੀ ਮੂੰਹ ਲਾ ਕੇ ਪੀਂਦੇ ਤੇ ਉਹ ਚੁੱਭਣੀ ਸੀ ਤੇ ਉਹ ਚੁੱਭਣ ਦੀ ਵਜ੍ਹਾ ਕਰਕੇ ਨਾ ਗਿਲਾਸ ਚ ਪਾ ਲਈ ਕੋਲਡ ਓਏ ਹੋਏ ਜਿਸ ਨੇ ਗਲਾਸ ਚ ਪਾਈ ਉਹ ਸਾਰੇ ਕੀੜੇ ਨਜ਼ਰ ਆਏ ਹ ਹਮ ਇੰਨਾ ਗੰਦਾ ਕੀੜੇ ਓਏ ਹੋਏ ਸੀ ਹੁੰਡੀਆਂ। ਇਹ ਤੇ, ਰੀਅਲ ਦੱਸ ਸੱਚੀ ਦੱਸ। ਕਿਵੇਂ ਆ।
ਉੱਥੇ ਨਾ ਰੱਖੋ ਦੁੱਧ ਚ। ਲ ਆਉਂਦੀ ਜੇ
ਬਹੁਤ ਹੋਏ ਪਏ ਬ ਹੋਰ ਹਾਂਜੀ- ਹਾਂਜੀ, ਏ ਕਹਿਣ- ਕੂਣ ਪਤਾ ਨੀ ਕਦੋਂ ਕਦੋਂ ਦੀ ਪਈਆਂ ਹੁੰਦੀਆਂ ਹਾਂ, ਹਾਂ ਉਹੀ। ਤੇ।
ਹੁਣ ਤੇ ਬਸ ਕੁਛ ਨਹੀਂ- ਸਹੀ ਚੀਜ਼ ਤੇ ਕੁਛ ਵੀ ਨਹੀਂ ਮਿਲ ਪਾਏਗੀ ਤੁਹਾਨੂੰ।
ਕੁਛ ਖਾਣ- ਪੀਣ ਦਾ ਤਾਂ ਜਿੱਦਾਂ ਕੁਛ ਹੈ ਹੀ ਨਹੀਂ। ਹੁਣ ਕੁਛ ਵੀ, ਹਾਂਜੀ, ਸਾਡੇ ਇੱਕ ਜਾਨਣ ਵਾਲੇ ਨੇ ਹਾਂ ਸਾਡੇ ਇੱਕ ਜਾਨਣ ਵਾਲੇ ਨੇ। ਉਹ ਖੁੱਦ ਕਹਿੰਦੇ, ਕਹਿੰਦੇ ਸਾਡੇ ਸਬਜ਼ੀਆਂ ਉੱਗਦੀਆਂ ਉਹ ਵੇਚਦੇ ਨੇ ਨਾ ਜਿੱਦਾਂ ਖੇਤੀਬਾੜੀ ਕਰਦੇ ਨੇ। ਤੇ ਉਹ ਕਹਿੰਦੇ ਕਿ ਅਸੀਂ ਆਪਣੇ- ਘਰ ਦੀ ਸਬਜ਼ੀ ਅਲੱਗ ਉਗਾਉਂਦੇ ਆ। ਛੋਟਾ ਜੇ ਜਗਾ ਤੇ, ਤੇ ਜਿਹੜੀ ਵੇਚਣੀ ਹੈ। ਉਹ ਅਲੱਗ, ਕਹਿੰਦੇ ਆ ਜਿਹੜੀ ਵੇਚਣੀ ਹੁੰਦੀ ਹੈ ਨਾ, ਉਹਦੇ ਚ ਇੰਨੇ ਕੈਮੀਕਲ ਸਾਨੂੰ ਪਾਉਣੇ ਪੈਂਦੇ ਆ ਨਾ ਇੰਨੇ- ਜ਼ਿਆਦਾ ਕਿਉਂ, ਜਲਦੀ ਸਬਜ਼ੀ ਵੱਧ- ਦੇ ਵੱਡੇ, ਦੂਸਰਾ ਕੀੜੇ ਨਾ ਪੈਣ। ਕਿਉਂਕਿ ਨੋਰਮਲ ਅਗਰ ਅਸੀਂ- ਔ ਸਬਜ਼ੀ ਨੂੰ ਉਗਾਵਾਂਗੇ ਤੇ ਕੀੜੇ-
ਕਿਹੜੇ- ਕਿਹੜੇ ਜ਼ਰੂਰ ਆਉਣਗੇ।
ਤੇ, ਠੀਕ ਏ, ਤੇ ਉਹ ਕੀੜੇ ਨਾ ਲੱਗਣ ਤਾਂ ਕਰਕੇ ਅ ਕੈਮੀਕਲ ਪਾਉਂਦੇ ਨੇ, ਕਿੰਨਾ ਕੁਛ ਕਹਿੰਦੇ ਕੈਮੀਕਲ ਨਾਲ ਭਰੀ ਦੀਆਂ ਸਬਜ਼ੀਆਂ ਨੇ ਉਹ। ਕਹਿੰਦੇ ਕਿ ਇੰਜੈਕਸ਼ਨ ਜਿਦਾਂ ਹੁਣ ਰਾਤੀ ਲੋਕੀ ਲਾਈ। ਹਾਂਜੀ- ਹਾਂਜੀ, ਤੇ ਰਾਤੀ ਲੋਕੀ ਲਗਾਏ।
ਤੇ ਸਾਡੇ ਕਰੇਲੇ ਬਹੁਤ ਹੋਏ ਸੀ। ਅਸੀਂ ਮਾਰਕੀਟ ਚ ਉਸ ਟਾਈਮ ਸਬਜ਼ੀ ਨਹੀਂ ਖਰੀਦੀ ਸੀ। ਅਸੀਂ ਮਾਰਕੀਟ ਚ ਸਬਜ਼ੀ ਨਹੀਂ ਖਰੀਦੀ ਅਸੀਂ ਆਪਣੇ ਕਰਦੇ ਹੀ ਕਰੇਲੇ ਬਣਾਈਦੇ ਖਾਏ ਸੀ। ਤੇ ਫੇਰ ਉਹਦੇ ਵਿੱਚ ਨਾ, ਹੈ ਨਹੀਂ ਸੀ। ਮਤਲਬ ਕੀੜੇ ਨਹੀਂ ਸੀ ਹੋਏ ਬੜਾ ਅੱਛਾ, ਮਤਲਬ ਟੇਸਟ ਬੜਾ ਅੱਛਾ ਸੀ ਸਬਜ਼ੀ ਦਾ।
ਹਾਂ ਉਹ ਨੈਚੁਰਲ ਚੀਜ਼ ਨੈਚੁਰਲ ਹਾਂ, ਉਹੀ ਤੇ ਬਿਨਾਂ ਕੈਮੀਕਲ ਤੋਂ ਉੱਗੀ ਹੋਈ ਸੀ।
ਸਾਨੂੰ ਇੰਨਾ ਨੀ ਪਤਾ ਸੀ ਕਿਸ ਚੀਜ਼ ਵੇਲੇ ਬਰੋਂ ਕੱਦੂ ਸੀ ਬਰੋਂ ਕੱਦੂ ਆ ਕਣਸੀ ਛੋਟਾ ਤਾਜੀ ਨਾ ਬਿਲ ਬਿਲਕੁਲ ਛੋਟਾ ਸਮਝ ਲੋ ਕਿ ਢਾਈ ਸੌ ਗ੍ਰਾਮ ਹੋਏ ਤੇ ਉਹ ਬੜਾ ਅੱਛਾ ਇੱਕ ਲੱਡੂ ਜਿਹਾ ਲਟਕ ਗਿਆ। ਅਸੀਂ ਸੋਚ ਚਿਆ ਸ਼ਾਇਦ ਕੱਦੂ ਹੋਏਗਾ ਹੋਰ ਵੱਡਾ ਹੋਏਗਾ। ਉਹ ਵੱਡਾ ਨਹੀਂ ਹੋਇਆ, ਅਸੀਂ ਉਹਨੂੰ ਤੋੜਿਆ ਤੋੜ ਕੇ ਜੇ ਕੱਢਿਆ ਕੱਟਿਆ ਪਰ ਕੱਦੂ ਦੇ ਅੰਦਰੋਂ ਖਰਬੂਜਾ।
ਅਰੇ ਵਾਹ! ਅੱਛਾ।
ਪਰ ਇਕ ਵੇਲ
ਹਾਂ ਅੱਛ।
ਫਿਰ ਅਸੀਂ ਤੋਰੀਏ ਦੋ ਕੱਲ ਅਸੀਂ ਤੋਰੀਆਂ ਲਾਈਆ। ਇੱਕ ਤੋਰੀ ਤਾਂ ਇੰਨੀ ਵੱਡੀ ਹੋ ਗਈ ਸੀ, ਡੇਢ ਦੋ ਕਿੱਲੋ ਦੀ ਇੱਕ ਤੋਰੀ ਹੋ ਗਈ ਸੀ। ਹਾਂ ਫੇਰ ਉਹ ਸਾਡੇ ਬੱਚੇ ਤੋੜ ਕੇ ਲਿਆਓ ਨੂੰ ਐਵੇ ਜਿਵੇ ਗੋਦੀ ਵਿੱਚ ਚੁੱਕ ਕੇ ਜੇ ਚਾ ਚੁੱਕ ਲਿਆਈ ਦਾ ਸੀ। ਏਡੀ ਵੱਡੀ ਤੋਰੀ ਚੁੱਕ ਕੇ ਲਿਆ ਛੱਤ ਤੋਂ ਕਦੇ ਨਾਨੀ ਤੋੜ ਲਈਏ ਮੈਂ ਕਿਹਾ ਚਿੱ ਤੋੜਲੋ।
ਹਾਂ।
ਆਰ ਕੇ ਨੀ ਲਗਾਏ ਆਰ ਕੇ ਇੱਕੋ ਹੀ ਵੇਰ ਲੱਗੀ ਦੀ ਸਾਡੀ ਕਰੇਲਿਆਂ ਦੀ ਦੇਖੋ ਕਰੇਲੇ ਆਂਦੇ ਕਦੋਂ ਤੱਕ ਆਣਗੇ।
ਅੱਛਾ,
ਤੇ ਬਣਾ ਕੇ ਵੀ ਦਿੱਤੇ ਸੀ, ਫੇਰ ਕਿੰਨੇ ਸਾਰੇ ਸਾਡੇ ਕੋਲ ਰਿਸ਼ਤੇਦਾਰ ਸੀ ਕਿ ਬੋਲੇ ਸਾਨੂੰ ਤੁਹਾਡੇ ਘਰ ਕਰੇਲੇ ਲੱਗੇ ਜੇ ਬਣਾ ਕੇ ਦਿਓ, ਫਿਰ ਉਹਨਾ ਨੂੰ ਬਣਾ ਕੇ
ਅਰੇ ਵਾਹ! ਬਹੁਤ ਵਧੀਆ।
ਹੁਣ ਸਾਡੇ ਘਰ ਗਲੋ -ਗਲੋ ਲੱਗੀ ਦੀ ਏ।
ਅੱਛਾ ਗਲੋ ਦੇ ਬਹੁਤ ਫਾਇਦੇਮੰਦ
ਹਾਂ ਗਲੋ ਲੱਗੀ ਦੀ ਹੈ ਮੈਂ ਤੇ ਡੰਡੀਆਂ ਇਕੱਠੀਆਂ ਕਰਕੇ ਰੱਖ ਲੈਂਦੀ ਜਿਸ ਤਰ੍ਹਾਂ ਨਿੰਮ ਦੀਆਂ ਟੰਡੀਆਂ ਹੁੰਦੀਆਂ ਨਾ ਇਸ ਤਰ੍ਹਾਂ ਸਾਡੇ ਘਰ ਬੁਖਾਰ ਵਗੈਰਾ ਕਿਸੇ ਨੂੰ ਹੋਏ ਹੈ ਸਰੀਰ ਟੁੱਟਦਾ ਹੋਏ ਤੇ ਮੈਂਨੂੰ ਉਬਾਲ ਕੇ ਦੇ ਦਿੰਦੀ ਆ ਬਹੁਤ ਮਤਲਬ ਕਿ ਅੱਛਾ ਰਿਜ਼ਲਟ ਦਿੰਦੀ ਹੈ
ਬੱਟੀਆਂ ਜੀਆਂ
ਥਕਾਵਟ ਹੋਵੇ ਥੋੜਾ ਜਿਹੇ ਡੰਡੀ ਗਲੋ ਦੀ ਲਈ ਪਾਣੀ ਏਨੂੰ ਉਬਾਲਿਆ ਡੰਡੀ ਪਾ ਕੇ ਡੰਡੀ ਧੋ ਕੇ ਕੁੱਟ ਕੇ ਪਾਣੀ ਵਿੱਚ ਉਬਾਲ ਲਈ ਹਲਕਾ ਜਾ ਕਾਲਾ ਨਮਕ ਪਾ ਦੋ ਬਸ ਵਿੱਚ ਤੇ ਉਹ ਪੀ ਲਵੇ ਗਲਾਸ ਬਹੁਤ ਅੱਛਾ ਰਿਜ਼ਲਟ ਦਿੰਦੀ ਹੈ।
ਅੱਛਾ ਤੇ ਮੈਂ ਨਾ ਹੁਣੇ ਕਰਦੀ ਆ ਗੱਲ। ਮੈਂ ਥੋੜੇ ਜ ਇੱਕ ਮਿੰਟ ਮੈਨੂੰ ਕੋਈ ਕੰਮ ਪੈ ਗਿਆ ਹਾਂਜੀ। ਇੱਕ ਮਿੰਟ ਮੈਂ ਕਰਨੀ ਹਾਂਜੀ ਹਾਂਜੀ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ